ਹੈਲੋ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡੇ?
ਵਧੀਆ- ਵਧੀਆ, ਤੁਸੀਂ ਸੁਣਾਓ।
ਬਸ ਮੈਂ ਵੀ ਵਧੀਆ। ਮੈਂ ਕਿਹਾ ਚਲੋ ਬੈਠੀ ਸੀ। ਮੈਂ ਕਿਹਾ ਤੁਹਾਡੇ ਕੋਲ ਅੱਜ ਕੱਲ ਗੱਲ ਕਰਦੇ ਹਾਂ‌‌। ਅੱਜ ਕੱਲ ਦੇਖੋ ਬੱਚੇ ਕੀ ਹੁੰਦੇ ਨੇ, ਸਾਰਾ ਸਾਰਾ ਰਾਤ ਮੋਬਾਈਲ ਚਲਾਉਂਦੇ ਰਹਿੰਦੇ ਨੇ, ਓਦਾਂ ਦੇ ਨਾਲ ਦੇਖੋ ਤੁਸੀਂ ਦੇਖਿਆ ਹੋਏਗਾ। ਬੱਚਿਆਂ ਦੀ ਨੀਂਦ ਵਗੈਰਾ ਕਿੰਨੀ ਡਿਸਟਰਬਡ ਹੋ ਗਈ ਹੈ। ਆ ਦੇਖੋ ਸੋਣਾ ਤਾਂ ਸਾਡੇ ਲਈ ਕਿੰਨਾ ਜ਼ਰੂਰੀ ਹੈ। ਤੁਹਾਨੂੰ ਪਤਾ ਹੀ ਹੈ। ਆਪਾਂ ਜਿਵੇਂ ਰਾਤ ਆਪਾਂ ਜਿਵੇਂ, ਸਾਰਾ ਦਿਨ ਕੰਮ ਕਰਦੇ ਆ। ਤਾਂ ਸਾਨੂੰ ਰੈਸਟ ਵੀ ਜ਼ਰੂਰੀ ਹੁੰਦਾ ਹੈ। ਆਪਾਂ ਸੋਦੇ ਹਾਂ। ਤਾਂ ਅਗਲੇ ਦਿਨ ਤੁਸੀਂ ਵਖ ਦੇਖਿਆ ਹੋਏਗਾ‌ ਕੰਮ ਤੇ ਵੀ ਜਾਂਦੇ ਆਪਾਂ ਕਿਵੇਂ ਫਰੈਸ਼- ਫਰੈਸ਼ ਜਾਂਦੇ ਆ। ਤਾਂ ਮੈਨੂੰ ਤਾ ਲੱਗਦਾ ਹੈ। ਜਿਹੜੀ-ਜਿਹੜੀ ਨੀਂਦ ਹੁੰਦੀ ਹੈ। ਉਹ ਸਾਡੇ ਲਈ ਬਹੁਤ ਜ਼ਰੂਰੀ ਐ।
ਜੀ ਜੀ। ਬਹੁਤ ਸਹੀ ਗੱਲ ਕੀ ਤੁਸੀਂ, ਕਿ ਦੇਖੋ ਇਨਸਾਨ ਦੀ ਜਿੱਦਾਂ ਦੇਖੋ ਰੋਟੀ ਦਾ ਇੱਕ ਰੋਲ ਹੈ। ਪਾਣੀ ਪੀਣ ਦਾ ਇੱਕ ਰੋਲ ਹੈ। ਕੰਮ ਕਰਨ ਦਾ ਇੱਕ ਰੋਲ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਸੌਣ ਦਾ ਵੀ ਇੱਕ ਰੋਲ ਅਦਾ ਕਰਦੀ ਹੈ। ਠੀਕ ਹੈਨਾ, ਕਿ ਆਪਾਂ ਸਾਨੂੰ ਅੱਛੀ ਨੀਂਦ ਲੈਣੀ ਚਾਹੀਦੀ ਹੈ। ਉਹਦੇ ਨਾਲ ਸਾਡਾ ਆਪਾਂ ਜੋ ਦਿਨੇ ਕੰਮ ਕਰਕੇ ਥੱਕੇ ਤਰੁੱਟੇ ਹੁੰਦੇ ਸਾਨੂੰ ਉਹਦੇ ਰਿਲੈਕਸ ਮਿਲਦਾ। ਸਾਡੀ ਬੋਡੀ ਰਿਕਵਰਿੰਗ ਕਰਦੀ ਹੈ ਸੋਣ ਵਿੱਚ ਠੀਕ ਏ ਨਾ ਜ਼ਰੂਰੀ ਏ ਇਨਸਾਨ ਜੇ ਸੋਵੇ ਨਾ-ਨਾ ਤੇ ਇਨਸਾਨ ਡਿਸਟਰਬ ਹੋ ਜਾਂਦਾ ਮੈਟਲੀ ਵੀ ਤੇ ਫਿਜ਼ੀਕਲੀ ਵੀ ਡਿਸਟਰਬ ਹੋ ਜਾਂਦੈ। ਤਾ ਸੋਣਾ ਬੋਤ ਜ਼ਰੂਰੀ ਹੈ ਇਨਸਾਨ ਨੂੰ ਤੋਰ ਸਭ ਤੋਂ ਵੱਡੀ ਗੱਲ ਐ ਕਿ ਅੱਛੀ ਨੀਂਦ ਲਓ ਔਰ ਸਭ ਤੋਂ ਵੱਡੀ ਗੱਲ ਐ ਕਿ ਟਾਈਮ ਟੇਬਲ ਹੋਣਾ ਚਾਹੀਦਾ ਸੌਣ ਦਾ ਤੇ ਉੱਠਣ ਦਾ।
ਬਿਲਕੁਲ ਬਿਲਕੁਲ-ਬਿਲਕੁਲ ਦੇਖੋ ਨੀਂਦ ਲੈਣ ਦੇ ਥ ਤੁਹਾਨੂੰ ਪਤਾ ਈ ਏ ਕਿੰਨੇ ਕੁ ਫਾਇਦੇ ਐ। ਇੱਕ ਤਾਂ ਆਪਾਂ ਨੂੰ ਦੇਖੋ ਤੁਸੀਂ ਦੇਖਿਆ ਹੋਏਗਾ ਇੱਕ ਤਾਂ ਆਪਾਂ ਜਦੋਂ ਆਪਦੀ ਨੀਂਦ ਪੂਰੀ ਹੁੰਦੀ ਹੈ। ਤਾਂ ਸਾਨੂੰ ਕੋਈ ਬਿਮਾਰੀਆਂ ਵੀ ਇੰਨੀਆਂ ਨਈ ਲੱਗਦੀਆਂ ਇਸ ਚੀਜ਼ ਦਾ ਕਿੰਨਾ ਫ਼ਰਕ ਪੈਂਦਾ ਆਪਾਂ ਟਾਈਮ ਨਾਲ ਸੋਣੇ ਆਂ ਟਾਈਮ ਨਾਲ ਜਾਗਦੇ ਆਂ। ਤਾਂ ਉਹਦੇ ਨਾਲ ਸਾਡਾ ਰੂਟੀਨ ਵੀ ਕਿੰਨਾ ਵਧੀਆ ਬਣਿਆ ਰੈਂਦਾ। ਇਨ ਸਭ ਚੀਜ ਦਾ ਸਾਨੂੰ ਕਿੰਨਾ ਆਪਣਾ ਲਾਈਫ ਵਿੱਚ ਕਿੰਨੀ ਫਾਇ ਬੈਨੀ ਫਾਇਦਾ ਹੀ ਹੁੰਦਾ ਐ। ਸਭ ਚੀਜ਼ਾਂ ਨਾਲ ਮੈਨੂੰ ਤਾਂ ਲੱਗਦਾ ਹੈ ਕਿ ਸੋਹਣਾ ਦੇਖੋ। ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਅੱਜ ਕੱਲ੍ਹ ਦੇ ਟਾਈਮ ਤੇ ਅੱਜ ਕੱਲ੍ਹ ਦਾ ਦੇਖੋ ਲੋਕ ਲੋਕਾਂ ਨੂੰ ਦੇਖੋ ਕਿੰਨੀ ਟੈਨਸ਼ਨਾਂ ਹੁੰਦੀਆਂ ਨੇ ਭਾਗ ਦੌੜ ਵਾਲੀ ਸਾਡੀ ਜ਼ਿੰਦਗੀ ਹੋ ਗਈ ਐ। ਤਾਂ ਸਾ ਮੈਨੂੰ ਤਾਂ ਲੱਗਦਾ ਇਹਨਾਂ ਜਿਵੇਂ ਸਾਰੇ ਲੋਕ ਬਿਜ਼ੀ ਈ ਰੈਂਦ ਰੈਂਦੇ ਨੇ ਕੰਮ ਤੇ ਜਾਂਦੇ ਨੇ। ਤਾਂ ਆਪਣਾ ਜਿਵੇਂ ਤੁਸੀਂ ਕਿਆ ਕਿ ਇੱਕ ਟਾਈਮ ਟੇਬਲ ਬਣਿਆ ਹੁੰਦਾ ਏ ਸਾਡਾ ਤਾਂ ਉਹਦੇ ਨਾਲ ਦੇਖੋ ਸਾਨੂੰ ਪਤਾ ਹੋਤਾਂ ਹੈ ਸਾਨੂੰ ਆਪ ਪਤਾ ਚੱਲ ਜਾਂਦਾ ਕਿ ਆਪਾਂ ਇੰਨੇ ਵਜੇ ਸੋਣਾ ਐ ਤੇ ਇੰਨੇ ਵਜੇ ਜਾਗਣਾ ਤਾਂ ਟੋਮੈਟਿਕਲੀ ਸਾਨੂੰ ਤੁਹਾਨੂੰ ਪਤਾ ਐ। ਕਿ ਆਪਾਂ ਰਾਤੀ ਟਾਈਮ ਨਾਲ ਸੋਣੇ ਆਂ ਤਾਂ ਸਵੇਰੇ ਆਪਦੇ ਆਪ ਹੀ ਟਾਈਮ ਨਾਲ ਸਾਡੀ ਅੱਖ ਖੁੱਲ ਜਾਂਦੀ ਹੈ।
ਹਾਂਜੀ-ਹਾਂਜੀ ਬੋਤ ਵਧੀਆ ਹੈਗੀਆਂ ਦੇਖੋ ਅੱਜ ਦਾ ਜੇੜਾ ਇਨਸਾਨ ਹੈ ਨਾ ਇਹ ਆਪਣੀ ਕਾਰੋਬਾਰ ਕਰਕੇ ਆਪਣੇ ਰੁਜ਼ਗਾਰ ਕਰਕੇ ਨਾ ਨਾ ਭਟਕ ਰਿਆ ਕੋਈ ਕਿਤੇ ਬਿਜਨਸ ਲਈ ਜਾ ਰਿਆ ਕੋਈ ਜੋਬ ਤੇ ਜਾ ਰਿਆ। ਤੇ ਮਤਲਬ ਕਿ ਇਨਸਾਨ ਕੋਲ ਇੰਨਾ ਟਾਈਮ ਨਈ ਆ ਇਨਸਾਨ ਆਪਣੇ ਮੀਊਂ ਇੱਛਾ ਪੂਰੀਆਂ ਕਰਨੇ ਵਾਸਤੇ ਕਦੀ ਕਿੱਥੇ ਜਾ ਰਏ ਕਦੀ ਕਿੱਥੇ ਜਾ ਰਏ ਮਤਲਬ ਆਪਣੇ ਆਪ ਨੂੰ ਇੰਨਾ ਜਾਦਾ ਇਨਸਾਨ ਨੇ ਬਿਜ਼ੀ ਕਰ ਲਿਆ ਔਰ ਫਾਸਟ ਕਰ ਲਿਆ ਨਾ ਸਭ ਕੰਮ ਮੈਂ ਜਲਦੀ-ਜਲਦੀ ਕਰਲਾਂਵਾ ਮੇਰਾ ਕੰਮ ਕੁੱਛ ਰੈ ਨਾ ਜਾਏ ਉਹਦੇ ਕਰਕੇ ਵੀ ਇਨਸਾਨ ਨਾ ਕਿਤੇ ਮੇਰਾ ਗੁਣ ਜਾਦਾ ਓ ਕੁਛ ਨਈ ਕਰਦਾ ਇੰਪੋਟੈਂਸ ਨਈ ਦੇਂਦਾ। ਓ ਟੈਮ ਨੀ ਦਿੰਦਾ ਦੇਖੋ ਜਦ ਆਪਾਂ ਟੈਮ ਫਿਕਸ ਕੀਤਾ ਹੋਏਗਾ ਨਾ ਕਿ ਅ ਆਪਾਂ ਰਾਤ ਦਸ ਵਜੇ ਸੋਣਾ ਤੇ ਦਸ ਵਜੇ ਸੋਣਾ ਤੇ ਆਪਾਂ ਰੁ ਰੂਟੀਨ ਬਣਾਈ ਹੁੰਦੀ ਐ ਤਾਂ ਫਿਰ ਸਾਡੀ ਬੋਡੀ ਨੂੰ ਡੇਲੀ ਪਤਾ ਕੀ ਅਸੀਂ ਦਸ ਵਜੇ ਸਾਰਾ ਕੰਮ ਛੱਡ ਦੇਣਾ ਦਸ ਵਜੇ ਸਾਡੀ ਬੋਡੀ ਆਟੋਮੈਟੀਕਲੀ ਨੀਂਦ ਦੇ ਮੂਡ ਵਿੱਚ ਆ ਜਾਂਦੀ ਹੈ ਕਿ ਸੋਣ ਲੱਗ ਜਾਂਦੇ ਹੈ ਸਾਡੇ ਦਿਮਾਗ ਨੂੰ ਵੀ ਪਤਾ ਲੱਗ ਜਾਂਦਾ। ਕਿ ਹਾਂ ਇਹ ਦਸ ਵਜੇ ਇਹ ਇਨਸਾਨ ਸੋਂਦੈ। ਤੇ ਫਿਰ ਦਿਮਾਗ ਵੀ ਉਸ ਟੈਮ ਨੀਂਦਰ ਵਿੱਚ ਆਉਦਾ ਤੇ ਸਾਡੀ ਬਾਡੀ ਨੂੰ ਜਿੱਦਾਂ-ਜਿੱਦਾਂ ਅਸੀਂ ਡੇਲੀ ਰੂਟੀਨ ਜੋ-ਜੋ ਸਿਗਨਲ ਦਿੰਦੇ ਹਨਾ ਤਾਂ ਸਾਡੀ ਬਾਡੀ ਉਸੇ ਟੈਮ ਉਸੇ ਤਰੀਕੇ ਐਕਸ਼ਨ ਲੈਂਦੀ ਰਹਿੰਦੀ ਏ ਟਾਈਮ ਟੂ ਟਾਈਮ ਇਹ ਚੱਕਰ ਹੁੰਦਾ ਇੱਕ ਸਿਸਟਮ ਏ ਇਨਸਾਨ ਦੇ ਅੰਦਰ, ਠੀਕ ਹੈ ਨਾ
ਬਿਲਕੁਲ-ਬਿਲਕੁਲ ਤੁਸੀਂ ਠੀਕ ਕਿਆ, ਦੇਖੋ ਅੱਛੀ ਨੀਂਦ ਲੈਂਣੇ ਆ ਤਾਂ ਆਪਾਂ ਨੂੰ ਦੇਖੋ, ਸਾਰਾ ਦਿਨ ਕਿੰਨਾ ਐਨਰਜੀ ਵਾਲਾ ਜਾਂਦਾ ਐ ਸਾਡਾ ਆਪਾਂ ਜਿਵੇਂ ਬਚ, ਆਪਾਂ ਦੇ ਕੋਈ ਇੱਕ ਰੂਟੀਨ ਬਣਾਇਆ ਹੁੰਦਾ। ਆਪਾਂ ਜੋਬ ਚ ਜਾਨਾ ਇੰਨੇ ਘੰਟੇ ਦੀ ਸਾਡੀ ਡਿਊਟੀ ਹੈ ਆ ਕੇ ਆਪਾਂ ਦੇਖੋ, ਮੈਨੂੰ ਤਾਂ ਲੱਗਦਾ ਕਿ ਜਿਵੇਂ ਕਈ ਚੀਜ਼ਾਂ ਹੁੰਦੀਆਂ ਨੇ, ਜਿਦੇ ਨਾਲ ਸਾਨੂੰ ਨੀਂਦ ਚਾਬੀ, ਜਿਵੇਂ ਸਾਡੇ ਕੋਲ ਆਪਾਂ ਮੋਬਾਈਲ ਹੁੰਦਾ ਏ ਮੋਬਾਈਲ ਨੂੰ ਆਪਾਂ ਰੀਲਾਂ ਸਕੋਲ ਕਰਦੇ ਰਹਿੰਦੇ ਆ, ਉਦੇ ਨਾਲ ਕੀ ਹੁੰਦਾ ਸਾਰਾ ਟਾਈਮ ਵੀ ਵੇਸਟ ਸੁਨੰਦਾ ਨਾ ਸਾਨੂੰ ਨੀਂਦ ਆਂਦੀ ਹੈ, ਤਾਂ ਮੈਨੂੰ ਤਾਂ ਲੱਗਦਾ ਏ ਕਿ ਆਪਾਂ ਜਦੋਂ ਸੋਣਾ ਹੁੰਦਾ ਹੈ ਤਾਂ ਉਸ ਤੋਂ ਸਾਨੂੰ ਅੱਧਾ ਯਾ ਇੱਕ ਘੰਟਾ ਪਹਿਲਾਂ ਮੋਬਾਈਲ ਆਪਦੇ ਤੋਂ ਇੰਨੀ ਦੂਰ ਕਰ ਦੇਣਾ ਚਾਹੀਦਾ ਏ ਕਿ ਸਾ ਆ ਸਾਨੂੰ ਬਾਈ ਚਾਂਸ ਜਦੋਂ ਨੀਂਦ ਨਈ ਵੀ ਆਂਦੀ, ਤਾਂ ਆਪਾਂ ਮੋਬਾਈਲ ਨਾ ਚਲਾ ਸਕੀਏ ਤਾਂ, ਉਦੇ ਨਾਲ ਕੀ ਹੁੰਦਾ ਏ ਵੀ, ਸਾਡਾ, ਸਾਡੇ, ਸਾਨੂੰ ਨੀਂਦ ਫਿਰ ਆਪਦੇ ਆਪ ਇੱਕ ਦਿਨ ਨੀ ਆਏਗੀ, ਦੂਜੇ ਦਿਨ ਆਪਦੇ ਆਪ ਆ
ਆਏਗੀ ਆਏਗੀ ਹੋਰ ਦੇਖੋ ਜੇ ਸਾਡਾ ਡੇਲੀ ਸੈਮ ਰੂਟੀਨ ਹੋਵੇ ਨਾ ਜੇ ਸਾਨੂੰ ਨੀਂਦ ਆ ਰੀਏ ਜਾਂ ਨਈ ਆ ਰੀਏ, ਕਦ ਤੱਕ ਨੀਂਦ ਨਈ ਆਏਗੀ ਇੱਕ ਇੱਕ ਦਿਨ ਨੀ ਆਏਗੀ, ਦੋ ਦਿਨ ਨੀ ਆਏਗੀ, ਤਿੰਨ ਦਿਨ, ਚੌਥੇ ਦਿਨ ਪਤਾ ਏ ਕਿ ਇਹ ਬੰਦਾ ਇਸ ਟਾਈਮ ਸੌਂਦਾ, ਐ ਤੇ ਨੀਂਦ ਚ ਆਯ-ਆ ਜਾਏਗੀ, ਠੀਕ ਹੈ ਨਾ ਤੇ ਦਿਨੇ ਏ ਦੇਖੋ ਜਿਸ ਦਿਨ ਆਪਾਂ ਜਾਦਾ ਕੰਮ-ਕਾਜ ਕਰਦੇ ਆ ਜਾਂ, ਕੋਈ ਐਸਾ ਭਾਰਾ ਕੰਮ ਕਰ ਲੈਂਦੇ ਆ ਆਪਾਂ ਤਾਂ ਉਸ ਦਿਨ ਸਾਡੀ ਬਾੱਡੀ ਬੜੀ ਥੱਕੀ-ਟੁੱਟੀ ਰਹਿੰਦੀ ਏ ਕਿ ਬੱਸ ਕਹਿੰਦੀ ਏ ਕਿ ਸਾਨੂੰ ਅੱਛਾ ਬਿਸਤਰ ਮਿਲ ਜਾਏ ਆਪਾਂ ਸੋ ਜਾਈਏ ਤੇ ਉਸ ਦਿਨ, ਨੀਂਦ ਵੀ ਇੰਨੀ ਵਦ ਦਿਆ ਆੰਦੀ ਨਾ ਏ ਕੀ ਮਨ ਸਾਨੂੰ ਪਤਾ ਈ ਨਈ ਲੱਗਦਾ ਕਿ ਅਸੀਂ ਕਿੱਥੇ ਪਏ ਹੋਏ ਆ ਕਿ ਫਿਰ ਜਦ ਨੀਂਦ ਸਾਡੀ ਪੂਰੀ ਹੁੰਦੀ ਏ, ਸਾਡੀ ਅੱਖਾਂ ਖੂਲ੍ਹਦੀਆ ਨੇ ਤੇ ਫਿਰ ਆਪਾ ਹੂਣ ਦੂਜੇ ਦਿਨ ਕਈ ਵਾਰ ਗੱਲ ਕਰਦੇ ਆ ਕਿ ਅੱਜ ਤੇ ਮੈਨੂੰ ਹੋਸ਼ ਈ ਨੀ ਰਾਤੀ ਰਹੀ, ਮੈਂ ਕਿੱਥੇ ਸੁੱਤਾ, ਕਿੱਥੇ ਨਈ ਸੁੱਤਾ ਬਸ ਥੱਕਿਆ-ਤੁੱਟਿਆ ਸੀ ਕੰਮ-ਕਾਜ ਵੱਲੋਂ ਤੇ ਸੋ ਗਿਆ ਚਲੋ ਵਧੀਆ ਨੀਂਦ ਮੇਰੀ ਪੂਰੀ ਹੋ ਗਈ ਐ, ਤੋ ਦੇਖੋ ਔਂਸ ਹਾਂ ਜੇ ਬਾੱਡੀ ਨੂੰ ਵੀ ਕੋਈ, ਥੋੜੀ ਐਕਟੀਵਿਟੀ ਚ ਰੱਖੇਗਾ ਨਾ ਕੰਮ-ਕਾਜ ਤੇ ਵੇਖੋ ਕੋਈ ਵੀ ਕੰਮ-ਕਾਜ ਅੱਜ ਤਾ, ਇਨਸਾਨ ਕਰਦਾ ਥੱਕ ਤਾਂ ਜਾਂਦਾ ਈ ਐ, ਚਾਹੇ ਕੋਈ ਵੀ ਹੋਵੇ ਉਦੇ ਨਾਲ ਨੀਂਦ ਤੋਂ ਵੱਧ ਹੋਰ, ਸਾਨੂੰ ਜ਼ਰੂਰੀ ਏ ਕਿ ਅੱਛਾ ਖਾਣਾ-ਪੀਣਾ ਅਛੀ ਡਾਇਟ ਰੱਖੋ, ਉੱਤੇ ਤੇ ਵੀ ਇਨਸਾਨ ਦੀ ਨੀਂਦ ਚ ਥੋੜਾ ਅੱਛਾ, ਅਫੈਕਟ ਪੈਂਦਾ ਏ
ਬਿਲਕੁਲ-ਬਿਲਕੁਲ ਐ ਤਾਂ ਤੁਸੀਂ ਬਿਲਕੁਲ ਠੀਕ ਕਿਆ ਕਿ ਆਪਾਂ ਜਿਵੇਂ ਡਾਇਟ ਵਦੀਆ ਲੈਂਦੇ ਆ ਉਦੇ ਨਾਲ ਵੀ ਸਾਡੀ ਨੀਂਦ ਵਿੱਚ ਕਿੰਨਾ ਫਰਕ ਹੁੰਦਾ ਏ ਤਾਂ ਦੇਖੋ, ਆਪਾਂ ਜਦੋਂ ਸੋਨ ਜਾਂਦੇ ਹਾਂ ਮੈਨੂੰ ਤਾਂ ਲੱਗਦਾ ਕਿ ਆਪਾਂ ਆਪਦਾ ਰੂਮ ਵਿੱਚ ਕੇ ਐਡਮੋਸਫੇਅਰ ਇਵੇਂ ਜੇਆ ਬਣਾਣਾ ਚਾਹੀਦਾ ਕਿ, ਜਿਵੇਂ ਆਪਾਂ ਜਾਣੇ ਹਾਂ ਆਪਾਂ ਲਾਈਟ ਜਲਦੀ ਪਈ ਏ ਯਾ ਮੋਬਾਈਲ ਆਪਾਂ ਸੁਣ, ਦੇਖਦੇ ਪਏ ਹਾ ਤੇ ਉਦੇ ਨਾਲ ਵੀ ਤੁਆਨੂੰ ਪਤਾ ਸਾਨੂੰ ਨੀਂਦ ਨੀ ਆਂਦੀ, ਤਾਂ ਆਪਾਂ ਰੂਮ ਵਿੱਚ ਜਿਵੇਂ ਸੋਣ ਲੱਗੇ ਹਾਂ, ਤਾਂ ਅੰਧੇਰਾ ਕਰ ਲਈਏ। ਲਾ, ਲਾਈਟ ਬੰਦ ਕਰ ਦੀ ਜੀਏ ਉਹ ਓ ਠੰਡ ਅ, ਰੂਮ ਪੂਰਾ ਠੰਡਾ ਹੁੰਦਾ ਏ ਸਾਡਾ ਅੰਧੇਰਾ ਹੁੰਦਾ ਏ। ਯਾ ਫਿਰ ਕਦੇ ਨੀਂਦ ਨਈ ਵੀ ਆਂਦੀ ਆਪਾਂ ਲਾਈਟ ਜਾਂ ਮਿਊਜ਼ਿਕ ਲਗਾ ਦਿੰਦੇ ਹਾਂ ਉਦੇ ਨਾਲ ਸਾਨੂੰ ਤੁਸੀਂ ਵੇਖੋ ਕਦੇ ਕਿੰਨੀ ਵਧੀਆ ਨੀਂਦ ਆਂਦੀ ਆ ਆਪਾਂ ਜਦੋਂ ਮੋਬਾਇਲ ਚ ਥੋੜੇ ਜੇ ਦੂਰ ਹੁੰਦੇ ਆ ਇਨ ਸਭ ਚੀਜ਼ਾਂ ਨੂੰ ਤੋ, ਸਾਨੂੰ ਨੀਂਦ ਆਪਣੇ ਆਪ ਹੀ ਆ ਜਾਂਦੀ ਏ, ਔਰ ਨੀਂਦ ਅ ਸਾਡੀ ਪੂਰੀ ਹੁੰਦੀ ਹੈ ਤਾਂ ਅਗਲੇ ਦਿਨ ਤੁਸੀਂ ਵੇਖਿਓ ਆਪਾਂ ਕੰਮ ਤੇ ਵੀ ਕਿੰਨੀ ਐਨਰਜੀ ਨਾਲ ਜਾਂਦੇ ਹਾਂ। ਅ ਮੈਨੂੰ ਤਾਂ ਲੱਗਦਾ ਨੀਂਦ ਤਾਂ ਸਾਡੇ ਲਈ ਬਹੁਤ ਜ਼ਰੂਰੀ ਹੋ ਗਈ ਹੈ ਅੱਜ ਕੱਲ ਦੇ ਟਾਈਮ ਵਿੱਚ।
ਓਹ ਸਹੀ ਗੱਲ ਦੇਖੋ ਅੱਜ ਦੇ ਟਾਈਮ ਹੋਵੇ ਜਾਂ ਪੈਲੇ ਟਾਈਮ ਤੇ ਜਦ ਵੀ ਇਨਸਾਨ ਦੇਖੋ ਕੋਈ ਵੀ ਹੈ ਜਾਨਵਰ ਹੈ ਪਕਸ਼ੀ ਹੈ ਹਰ ਇੱਕ ਦੇਖੋ ਦਿਨ ਹੁੰਦਾ ਹੈ ਸਭ ਲਈ ਰਾਤ ਹੁੰਦੀ ਹੈ ਸਭ ਦੇ ਸਭ ਆਪਣੇ ਟਾਈਮ ਤੋਂ ਟਾਈਮ ਸੌੰਦੇ ਨੇ ਬਾੱਡੀ ਰਿਲੈਕਸ ਹੁੰਦੀ ਹੈ। ਓਤੋ ਰੀ ਐਨਰਜੀ ਉਹਨਾਂ ਨੂੰ ਮਿਲਦੀ ਹੈ ਸੌਣ ਤੋਂ ਬਾਅਦ। ਤੇ ਇਨਸਾਨ ਫੇਰ ਤੋਂ ਉਨਾ ਐਕਟਿਵ ਹੋ ਜਾਂਦਾ ਹੈ। ਉਹ ਐਨਰਜੀ ਮਿਲਦਾ ਉਹ ਇਨਸਾਨ ਦੀ ਬਾੱਡੀ ਚੋ ਪੁਸ਼ ਮਿਲਦਾ ਹੈ ਸੌਣ ਤੋਂ ਬਾਅਦ। ਕਿ ਇਨਸਾਨ ਫੇਰ ਆਪਣੇ ਉਤਣੇ ਡੈਡੀਕੇਸ਼ ਆਪਣੇ ਜ਼ੋਰ ਜਜ਼ਬੇ ਨਾਲ ਕੰਮ ਕਰ ਸਕਦਾ ਹੈ। ਸਿਰ ਇਨਸਾਨ ਕੰਮ ਨੀ ਕਰਦਾ ਸੋਏ ਨਾ ਤਾਂ ਇਨਸਾਨ ਦਾ ਟੋਟਲੀ ਡਿਸਟਰਬ ਹੋ ਜਾਂਦਾ। ਮੈਂਟਲੀ ਪ੍ਰੋਬਲਮਸ ਆ ਜਾਂਦੀ ਹੈ ਇਨਸਾਨ ਨੂੰ ਸੌਣ ਨਾ ਨਾ ਸੋਵੇ ਇਨਸਾਨ ਚੰਗੀ ਨੀਂਦ ਨਾ ਲੈ ਸਕੇ ਤੇ ਇਹ ਚੀਜ਼ ਬੜਾ ਸੋਚਣ ਵਾਲਾ ਵਿਸ਼ਾ ਹੈ ਇਨਸਾਨ ਦੇ ਕਿ ਇਹ ਗੱਲ ਕੋਈ ਏਦਾਂ ਇਗਨੋਰ ਕਰਨ ਵਾਲੀ ਨਹੀਂ ਹੈ ਕਿ ਚਲੋ ਜਿੱਦਾਂ ਬੰਦਾ ਚਲੋ ਇਸ ਕਿ ਇੰਨੀ ਰੋਟੀ ਮਿਲੀਏ ਘੰਟੇ ਬਾਅਦ ਖਾ ਲਈਏ ਜਾਂ ਦੋ ਘੰਟੇ ਬਾਅਦ ਖਾ ਲਈਏ। ਉਹ ਗੱਲ ਵਿਸ਼ਾ ਅਲੱਗ ਹੈ ਪਰ ਸੋਣ ਦਾ ਸੀਰੀਅਸ ਹੋ ਕੇ ਲੈਣਾ ਚਾਹੀਦਾ ਕਿ ਜੇ ਮੈਨੂੰ ਕਿਤੇ ਅੱਛੀ ਨੀਂਦ ਨਹੀਂ ਆ ਰਹੀ ਕਿਸੇ ਵੀ ਪ੍ਰੋਬਲਮ ਹੁੰਦੀ ਹੈ ਇਨਸਾਨ ਦੀ ਲਾਈਫ ਵਿੱਚ ਅਪ ਡਾਊਨ ਆਉਂਦੇ ਰਹਿੰਦੇ ਇਨਸਾਨ ਦੀ ਜ਼ਿੰਦਗੀ ਓਦੇ ਕਰਕੇ ਵੀ ਇਨਸਾਨ ਦੀ ਕੀਮਤ ਨਾ ਨੀਂਦਰ ਖ਼ਰਾਬ ਹੋ ਜਾਂਦੀ ਆ ਟੈਮ ਤੇ ਨੀਂਦਰ ਨਹੀਂ ਆਂਦੀ। ਇਨਸਾਨ ਦੀ ਮੈਬਰੀ ਵਿੱਚ ਦਿਮਾਗ ਵਿੱਚ ਨਾ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ ਵਾਰ ਵਾਰ ਇੱਕ ਗੱਲ ਕਰਕੇ। ਕੁਛ ਐਸਾ ਇੰਸੀਡੈਂਟ ਕਰਕੇ। ਤੇ ਜੇ ਕੋਈ ਇਨਸਾਨ ਨੂੰ ਪਤਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਤੇ ਇਨਸਾਨ ਨੂੰ ਚੁੱਪ ਕਰਕੇ ਕਿਸੇ ਅੱਛੇ ਡਾਕਟਰ ਕੋਲ ਜਾਣਾ ਚਾਹੀਦਾ ਉਹਦੇ ਤੋਂ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਤੁਹਾਨੂੰ ਅੱਛੀ ਗਾਈਡ ਕਰੇਗਾ। ਜੇ ਤੁਹਾਨੂੰ ਪਤਾ ਕਿ ਵੈਸੇ ਕੋਈ ਨੋਰਮਲ ਗੱਲ ਹੈ ਤੇ ਉਹ ਡਾਕਟਰ ਕੇਗਾ ਤੁਸੀਂ ਜਾਦਾ ਆਪਣੇ ਤੇ ਸਟਰੈਸ ਨਾ ਲਓ ਜੇ ਕੋਈ ਡਾਕਟਰ ਨੂੰ ਲੱਗਦਾ ਕਿ ਇਹਨੂੰ ਕੋ ਐਸੀਂ ਕੋਈ ਪ੍ਰੋਬਲਮ ਹੈਈ ਐ ਨੀਂਦ ਆਲੀ ਫੇਰ ਡਾਕਟਰ ਉਹ ਕਹੇਗਾ ਕਿ ਤੁਹਾਨੂੰ ਇਹ ਮੈਡੀਸਨ ਚਾਹੀਦੀਆਂ ਜਾਂ ਇਹ ਇਲਾਜ ਚਾਹੀਦਾ ਉਸ ਅਕਡਿੰਗ ਫੇਰ ਇਨਸਾਨ ਉਹਦੇ ਤੇ ਅਮਲ ਕਰੇਗਾ।
ਬਿਲਕੁਲ -ਬਿਲਕੁਲ ਠੀਕ ਕਿਹਾ ਤੁਸੀਂ। ਦੇਖੋ ਨੀਂਦ ਲ ਨੀਂਦ ਤਾਂ ਮੈਨੂੰ ਲੱਗਦੀ ਹੈ ਸਾਡੇ ਲਈ ਸਭਨਾਂ ਦੇ ਵੀ ਚਾਹੇ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਉਹ ਸਭ ਦੇ ਲਈ ਜ਼ਰੂਰੀ ਹੁੰਦੀ ਹੈ। ਤਾਂ ਮੈਨੂੰ ਤਾਂ ਲੱਗਦਾ ਹੈ ਕਿ ਆਪਾਂ ਜਿਵੇਂ ਨੀਂਦ ਪੂਰੀ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਅੱਛਾ ਖਾਣਾ ਵੀ ਖਾਣਾ ਚਾਹੀਦਾ ਹੈ। ਇੱਕ ਆਪਦਾ ਟਾਈਮ ਟੇਬਲ ਜਿਵੇਂ ਤੁਸੀਂ ਦੱਸਿਆ ਕਿ ਬਣਾ ਕੇ ਰੱਖਣਾ ਚਾਹੀਦਾ ਉਹਦੇ ਨਾਲ ਫੇਰ ਜਿਵੇਂ ਤੁਸੀਂ ਕਿਹਾ ਮੋਬਾਈਲ ਚ ਥੋੜ੍ਹੀ ਜਿਹੀ ਸੋਣ ਤੋਂ ਪਹਿਲਾਂ ਥੋੜ੍ਹੀ ਜਿਹੀ ਦੂਰੀ ਬਣਾਈ ਏ ਤਾਂ ਸਾਨੂੰ ਵਧੀਆ ਨੀਂਦ ਆਓੰਦੀ ਹੈ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਪਤਾ ਲੱਗਿਆ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਓਕੇ।